ਹੈ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
ਹੋਰ ਠੀਕ ਹੋ,
ਹੋਰ ਹਾਂਜੀ ਵਧੀਆ ਜੀ ਤੁਸੀਂ ਦੱਸੋ ਕਿੱਦਾਂ ਠੀਕ ਹੋ
ਹਾਂਜੀ ਹਾਂਜੀ ਵਧੀਆ ਐ, ਹੋਰ ਘਰ ਸਾਰੇ ਠੀਕ ਨੇ,
ਹਾਂਜੀ ਮੇਰੇ ਵੀ ਠੀਕ ਹੈ ਤੁਸੀਂ ਦੱਸੋ ਆਪਣੇ ਘਰ ਪਰਿਵਾਰ ਦਾ,
ਸਾਰੇ ਵਧੀਆ ਵਧੀਆ ਹੋਰ ਕੀ ਕਰਦੇ ਸੀ,
ਬਸ ਬੈਠੇ ਸੀ, ਮਿਸਟਰ ਮੇਰੇ ਘਰਵਾਲੇ ਦਾ ਫੋਨ ਆਇਆ ਸੀ, ਬਾਹਰੋਂ ਬਾਹਰ ਗਏ ਹੈਗੇ ਨਾ ਉਹ
ਅੱਛਾ ਅੱਛਾ
ਉਹਨਾਂ ਦਾ ਕਾਲ ਚੱਲਦਾ ਪਿਆ ਸੀ, ਤੇ ਕਿਆ ਉਹਨਾਂ ਨੂੰ ਮੇਰੀ ਭੈਣ ਜੀ, ਦਾ ਫੋਨ ਆ ਰਿਹਾ ਏਧਰੋਂ, ਮੈਂ ਕਰਦੀ ਹਾਂ ਬਾਅਦ ਚ ਗੱਲ
ਅੱਛਾ ਅੱਛਾ ਕਿੱਥੇ ਬਾਹਰ ਕਿੱਥੇ ਗਏ ਨੇ,
ਬਾਹਰ ਯੂਰੋਪ ਜਰਮਨੀ ਹਾਂਜੀ, ਰਾਲਾ ਚਲਾਉਂਦੇ ਨੇ ਉਹ ਉੱਥੇ,
ਅੱਛਾ
ਹਾਂਜੀ
ਹਾਂਜੀ ਹਾਂਜੀ ਵਧੀਆ ਗੱਲ ਆ ਫੇਰ ਤਾਂ, ਚਲੋ ਮੋਬਾਇਲ, ਉਹਨਾਂ ਨੇ ਸੌਖਾ ਤਾਂ ਕੀਤਾ ਹੈ ਗੱਲਬਾਤ ਤਾਂ ਹੋ ਜਾਂਦੀ ਆ,
ਸਹੀ ਗੱਲ ਹੈ ਸਹੀ ਗੱਲ ਹੈ ਮੋਬਾਇਲ ਹੀ ਨੀ ਹੋਇ ਤਾਂ ਫਿਰ ਕੀ ਫਿਰ ਪਤਾ ਹੀ ਨਹੀਂ ਲੱਗਦਾ ਸੀ ਬੰਦਾ ਆਪਣਾ ਕੀ ਕਰਦਾ ਕੀ ਨਹੀਂ ਕਰਦੇ, ਕਿੱਦਾਂ ਸਹਾਇਤਾ ਉਹਨਾਂ ਦੀ ਹਨਾ।
ਹਾਂਜੀ ਉਓਹੀ ਤਾਂ ਗੱਲ ਹੈ ਤੇ ਸਾਡੇ ਵੀ ਗਏ ਨੇ ਰਿਸ਼ਤੇਦਾਰ ਤੇ ਸੌਖਾ ਨਾਲ ਵੀਡੀਓ ਕਾਲ ਤੇ ਇੰਨਾ ਪਤਾ ਵੀ ਨੀ ਲੱਗਦਾ ਬੰਦਾ ਚਾਹੇ ਇਨਾ ਦੂਰ ਬੈਠਾ ਫਿਰ ਵੀ ਹਮ ਸੀ
ਟੈਨਸ਼ਨ ਨੀ ਰਹਿੰਦੀ ਨਾ ਚਲੋ ਆਪਣੇ ਬੰਦੇ ਠੀਕ ਨੇ। ਉੱਥੇ ਹਨਾ ਹਾਂਜੀ ਕਾਫ਼ੀ ਰਿਸ਼ਤੇਦਾਰ ਨੇ ਇੱਧਰ ਉੱਧਰ ਕਾਫੀ ਲੋਕ ਹੈਗੇ ਨੇ। ਬਸ ਆ ਮੋਬਾਇਲ ਲਈ ਕੀ ਫ਼ਾਇਦਾ ਹੈਗਾ ਆਪਣਾ
ਹਾਂ ਜੇ ਚੰਗਾ ਯੂਜ ਕਰੀਏ ਫੇਰ ਤਾਂ ਵਧੀਆ ਹੀ ਮੋਬਾਇਲ ਨਾਲ
ਸਹੀ ਗੱਲ ਹੈ ਹਾਂਜੀ ਹਾਂਜੀ।
ਮੋਬਾਇਲਾਂ ਨਾਲ ਤਾਂ ਆਪਾਂ ਜੇ ਚੰਗਾ ਯੂਜ ਕਰੀਏ ਜੋ ਅੱਖਾਂ ਨੂੰ ਵੀ ਚੰਗਾ ਦੱਸੀਏ ਵੀ ਕੀ ਕੀ ਉਹ ਚ ਵਧੀਆ ਇੰਨੀ ਨੌਲੇਜ ਆ। ਫੋਨ ਚ ਜੇ ਵਧੀਆ ਯੂਜ ਕਰੀਏ ਅੱਜ ਕੱਲ੍ਹ ਲੋਕ ਗ਼ਲਤ ਹੀ ਯੂਜ ਜ਼ਿਆਦਾ ਕਰ
ਗਲਤ ਕਰ ਸਹੀ ਗੱਲ ਹੈ ਮੋਬਾਇਲ ਦਾ ਇਹ ਤਾਂ ਕੋਈ ਨੁ ਨੁਕਸਾਨ ਨੀ ਹੈਗਾ ਮੋਬਾਇਲ ਦਾ ਫਾਇਦਾ ਵੀ ਬਹੁਤ ਹੈਗਾ ਘਰੇ ਬੈਠੇ ਬੈਠੇ ਕਮ ਵੀ ਬਥੇਰਾ ਮਿਲਦੇ ਨੇ ਸਿੱਖਣ ਨੂੰ ਵੀ ਕੁੱਛ ਮਿਲਦਾ ਹੈ ਜਿੱਦਾਂ ਹੁਣ ਦੇਖੋ ਯੂਟਿਊਬ ਚ ਕਿੰਨੇ ਲੋਕ ਖਾਣ ਪੀਣ ਦੇ ਵੀਡੀਓ ਪਾਉਂਦੇ ਨੇ ਕਿੰਨੇ ਮਤਲਬ ਨਾ ਆਪਾਂ ਚੀਜ਼ਾਂ ਸਿੱਖ ਸਕਦੇ ਹਾਂ ਆਪਾਂ ਨੂੰ ਜੋ ਚੀਜ਼ ਨਹੀਂੀ ਆਉਂਦੀ ਬਣਾਉਣ ਨੂੰ ਘਰਾਂ ਨੂੰ ਉਹ ਚੀਜ਼ ਆਪਾਂ ਬਣਾ ਕਰ ਸਕਦੇ ਨੇ
ਉਓਹੀ ਗੱਲ ਆ ਜਿਹੜਾ ਮਰਜ਼ੀ ਜੋ ਮਰਜ਼ੀ ਜਿੰਨੇ ਆਪਣੇ ਦਿਮਾਗ ਚ ਜਿਹੜਾ ਡਾਊਟ ਆਇਆ ਆਪਾਂ ਜਦੀ ਫੋਨ ਤੋਂ ਪੁੱਛ ਲੋ ਇੱਕ ਮਿੰਟ ਚ ਕਲੀਅਰ ਹੋ ਜਾਂਦਾ। ਅੱਜ ਕੱਲ ਤਾਂ ਬਹੁਤ ਸੌਖਾ ਕੀਤਾ ਪਿਆ ਫੋਨ ਨੇ ਤਾਂ।
ਅੱਗੇ ਤਾਂ ਹੋਰ ਵੀ ਸੋਖਾ ਹੋਜੂ ਗਾ ਬਸ ਆਵਾਜ ਕਰਦੇ ਸਾਰੀ ਚੀਜ਼ਾਂ ਮਿਲ ਜਾਣੀਆਂ।
ਉਹੀ ਉਹੀ ਗੱਲ ਆ ਸਹੀ ਗੱਲ ਆ।
ਟੈਕਨੋਲੋਜੀ ਵਧੀ ਜਾਦੀ ਹੈ।
ਮੈਂ ਕਿਹਾ ਕੀ ਬਣਾਇਆ ਅੱਜ ਫਿਰ
ਅੱਜ ਤਾਂ ਮੈਂ ਬਣਾਇਆ ਸੀ ਪਾਲਕ ਛੋਲੇ ਦੀ ਦਾਲ ਪਾ ਕੇ। ਤਰੀ ਵਾਲੀ ਸਬਜ਼ੀ ਬਣਾਈ ਸੀ। ਨਾਲ ਰੋਟੀਆਂ ਬਣਾਈ ਸੀ ਨਾਲੇ ਉਹ ਅਰਬੀ ਦੇ ਪੱਤੇ ਹੁੰਦੇ ਨਾ। ਉਹਦੇ ਪਕੌੜੇ ਬਣਾਏ ਸੀ ਅਸੀਂ। ਉਹ ਆਪ ਪੱਤੇ ਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰਕੇ ਧੋ ਤਾ ਕੇ। ਉਹਦੇ ਵਿੱਚ ਆਪਾਂ ਜਿੱਦਾਂ ਬੇਸਣ ਲੈ ਲਓ ਬੇਸਣ ਚ ਲਸਣ ਅਦਰਕ ਦਾ ਪੇਸਟ ਪਾ ਕੇ ਮਿਰਚਾਂ
ਹਾਂਜੀ ਅੱਛਾ।
ਪਾਊਡਰ ਮਿਰਚਾ ਪਾ ਲਉ ਨਿੰਬੂ ਨਿਚੋੜ ਕੇ ਉਹਨੂੰ ਚੰਗੀ ਤਰ੍ਹਾਂ ਅਹ ਪਤਲਾ ਜਿਹਾ ਪੇਸਟ ਕਰਕੇ ਉਹ ਪੱਤੇ ਤੇ ਇੱਕ ਇੱਕ ਪੱਤੇ ਤੇ ਲਾਦੇ ਜਾਓ ਇੱਕ ਇੱਕ ਲੀਅਰ ਕਰਕੇ। ਇਏਦਾਂ ਦਾ ਕਰਕੇ ਆਠ ਦਸ ਪੱਤੇ ਆਪਾਂ ਲੀਅਰ ਲਾਣੀ। ਕਰਨੀ ਹੈ ਉਹਨੂੰ ਗੋਲ ਗੋਲ ਰੋਲ ਕਰਕੇ ਉਹਨੂੰ ਕਿਸੇ ਸਟੀਮਰ ਚ ਪਾ ਕੇ ਉਹਨੂੰ ਸਟੀਮ ਦੇਣਾ ਆਪਾਂ ਨੇ ਪਾਫ ਪਾਫ ਮਲਕੀ ਬੰਦੇ ਨੇ ਭਾਫ ਦੇਣਾ ਉਨੂੰ।
ਹਾਂਜੀ।
ਹਾਂਜੀ ਲਾਈ ਜਾਵੇ। ਹੋ ਜੇ ਗੀ ਪੱਕ ਜੇਗੀ ਓਨੂੰ ਫਰਾਈ ਕਾਰ ਲੋ ਬੜੇ ਸਵਾਦ ਲੱਗਦੇ ਨੇ ਓ।
ਅੱਛਾ-ਅੱਛਾ। ਦੇਖਾਗੇ ਵੈਸੇ ਟਰਾਏ ਕਾਰਕੇ ਦੇਖਾਗੇ, ਓਈ ਓਂਦੇ ਓ ਜਿਵੇ ਆਲੂ ਦੇ ਪੱਤੇ ਹੁੰਦੇ ਨੇ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ, ਓਹੀ-ਓਹੀ।
ਹਾਂਜੀ ਬੜੇ ਸਵਾਦ ਰੈਂਦੇ ਨੇ ਓ ਸਵਾਦ ਤੇ ਕੀ ਓਦਾ ਫਾਇਦਾ ਵੀ ਬੋਹਤ ਏ ਜਦੋ ਅਪਨੇ ਗਲਤੀ ਨਾਲ ਆਪਾ ਕੋਈ ਚੀਜ ਬਾਹਰ ਦੀ ਹੋਵੇ ਘਾੱਰ ਦੀ ਹੋਵੇ ਕੁਛ ਵੀ ਖਾ ਲੈਂਦੇ ਜਿਦੇ ਘਰਾ ਘਰੇ ਜਿੱਦਾ ਡੋਗੀ ਹੋਂਦੇ ਨੇ ਅ ਕ ਬਿੱਲੀ ਹੋਂਦੀ ਏ ਹਨਾ, ਕੁੱਤੇ ਬਿਲੀਆਂ ਹੋਂਦੀਆ ਓਦੇ ਚ ਬਾਲ ਨਿਕਲਦੇ ਚੜਦੇ ਨੇ, ਅਪਾ ਗਲਤੀ ਨਾਲ ਕਦੋ ਰੋਟੀ-ਪਾਣੀ ਚ ਅਪਣੇ ਖਾਨ ਚ ਚਲੀ ਗੇਆ, ਤੋ ਆਪਾ ਐ ਜੋ ਤੋ ਏ ਵੜੀਆਂ ਅਪਾਂ ਬਣਾ ਕੇ ਖਾਵਾਂਗੇ ਨਾ ਤੋ ਏਦੇ ਪਕੋੜੇ ਨਾਲ ਆਪਨੇ ਜੋ ਬਾਲ ਹੈਗੇ ਢਿੱਡ ਦੇ ਉਹ ਜਲ ਜਾਂਦੇ ਨੇ ਮਤਲਬ ਖ਼ਰਾਬੀ ਨੀ ਕਰਦਾ ਆਪਾਂ ਨੂੰ
ਅੱਸ਼ਾ।
ਆਹ ਏਕ ਏਕ ਫਾਇਦਾ ਹੈਦਾ ਐਦਾ ਬਹੋਤ ਫਾਇਦਾ ਐਹਦਾ।
ਅੱਛਾ, ਏ ਵੀ ਮੈਨੂੰ ਪਤਾ ਨੀ ਸੀ ਆੱਜ ਪਤਾ ਲੱਗੇਆ ਵਦੀਆ ਗਾੱਲ ਆ ਤੁਸੀ ਦਾੱਸ ਤਾ।
ਹਾਂਜੀ ਨਈ ਐਥੇ ਮਹਾਰਾਸ਼ਟਰਾ ਪਾਸੇ ਹੋਨ ਮੈ ਮੰਮੀ ਦੇ ਏਥੇ ਆਈ ਏ ਛੁੱਟੀਆਂ ਚ ਨਾ ਏਥੇ ਫੇਰ ਚਿਜਾ, ਐਥੇ ਦੇ ਲੋਕ ਬੜੀ ਖਾਂਦੇ ਨੇ ਏਥੇ ਓਰ ਲੋਕਾਂ ਨੂੰ ਏਦਰਲਾ ਫਾਇਦਾ ਚੀਜਾਂ ਦਾ ਫਾਇਦਾ ਪਤੈ ਤਾਈ ਖਾਂਦੇ ਨੇ ਓਹ ਏਦਰ। ਹੁਨ ਮੈਂ ਜਦੋ ਤੱਕ ਆਈ ਏਦਰ ਮੈਨੇ ਕੱਮ ਸੇ ਕੱਮ ਅੱਠ ਵਾਰੀ ਅਸੀ ਬਨਾ ਕੇ ਖਾ ਲਿੱਤਾ।
ਅੱਛਾ।
ਹੂੰ, ਬੋਤ ਫਾਇਦੇ ਇਦੇ ਬੋਹਤ ਜ਼ਆਦਾ। ਅ ਜਿੱਦਾ ਬੱਚੇ ਅਪਨੇ ਦੇਖੋ ਬਾਹਰ ਖਾਂਦੇ ਨੇ ਕਦੇ ਕੋਈ ਚੀਜ ਡਿੱਗ ਗਈ ਆਪਾਂ ਬੱਚੇ ਅਪਨੇ ਲਗਿਸ਼ ਨਾਲ ਦੇ ਨਾਲ ਚੱਕ ਕੇ ਖਾਂਦੇ ਨੇ ਪਰ ਤਾ ਨੀ ਨਾ ਇਨੇਕ ਛੋਟ-ਛੋਟੇ ਬਾਲ ਵੀ ਹੋੱਦੇ ਨੇ ਮੂੰ ਚ ਚਲੇ ਜਾਂਦੇ
ਹਾਂ, ਸਈ ਗਾੱਲ ਐ।
ਖਾਂਦੀ ਨੀ ਆਪਾਂ ਸਬਜੀ ਬਨਾ ਕੇ ਵੀ ਖਵਾ ਲੋ ਐਦੀ ਸਬਜੀ ਵੀ ਬਨਦੀ ਵਦੀਆ।
ਅੱਛਾ ਸਬਜੀ ਵੀ ਬਾਣਦੀ ਏ।
ਸਬਜੀ ਵੀ ਬਨਦੀ ਏ। ਓ ਬੱਸ ਓਈ ਕੈਰੀ ਨਾ ਮੋਬਾਇਲ ਚ ਤੁਸੀ ਕੋਈ ਵੀ ਰੈਸਪੀ ਪਾਲੋ ਆ ਚੀਜਾ ਦੀ ਨਾਲ ਦੇ ਨਾਲ ਤੁਹਾਡੇ ਸਾਮਨੇ ਸਾਰਾ ਕੁੱਛ ਆ ਜਾਣੈ।
ਹਾਂ ਓਹੀ ਮੈਂ ਕਯਾ ਵੇ ਫੋਨਾ ਚ ਜਦੋ ਜਿਨਾ ਮਰਜੀ ਆਪਾ ਦੇਖ ਲਈਏ ਸੱਬ ਕੁਛ ਆ ਜਾਂਦਾ। ਅਸੀਂ ਵੀ ਦਾਲ ਰੱਖੀ ਆ, ਕੱਦੂ ਬਣਾਇਆ
ਕੱਦੂ ਬਨਾਯਾ।
ਹਾਂਜੀ-ਹਾਂਜੀ, ਮੈਂ ਵੀ ਪੱ ਤਾ ਈ ਨੀ ਲੱਗਦਾ ਸੀ ਬਣਾਈਏ ਕੀ ਬਣਾਈਏ ਕੀ ਤੇ ਜਾ ਕੱਦੂ ਤਾਰ ਲੇਆ। ਤੇ ਨਾਲ, ਦਾਲ ਬਨਾਈ ਸੀ।
ਖਾਣਾ ਤੋ ਬੋਹਤ ਵਦੀਆ ਹੈਗਾ।
ਹਾਂਜੀ-ਹਾਂਜੀ ਪਰ ਜਵਾਖਾ ਨੂੰ ਪਸਾਂਦ ਨੀ ਆਂਦਾ ਇਨਾ।
ਨਹੀਂ ਆਉਂਦਾ ਸਹੀ ਗੱਲ ਹੈ, ਬੱਚੇ ਕਿੱਥੇ ਖਾਂਦੇ ਨੇ ਕੱਦੂ ਬਸ ਇਹਨਾਂ ਨੂੰ ਕੀ ਕਰੋ। ਕੱਦੂਕਾਸ ਕਾਰਕੇ ਐਨੂੰ ਆਟੇ ਚ ਗੋਣ ਕੇ ਇਹਦੇ ਪਰੌਠੇ ਬਣਾ ਕੇ ਬੱਚਿਆਂ ਨੂੰ ਖਵਾਏਆ ਜਾਓ ਖਾਂਦੇ ਨੇ ਬੱਚੇ ਮੇਰੇ ਤਾਂ ਬੱਚੇ ਇਏਦਾਂ ਹੀ ਕਰਦੇ ਨੇ ਮੈਂ ਇੱਦਾਂ ਹੀ ਖੁਵਾਉਂਦੀ ਆ ਇਹਨਾਂ ਨੂੰ ਇਨਾ ਦੇ ਪਰੋਠੇ ਬਨਾ ਕੇ ਖਵਾਨ
ਹਾਂ ਪਰੋਠੇ ਸਵਾਦ ਲੱਗਦੇ ਨੇ ਐਦੇ।
ਹਾਂਜੀ। ਪਰੋਠੇ ਹੋ ਗਏ ਰਾਇਤਾ-ਰਾਇਤਾ ਵਿੱਚ ਪਾ ਕੇ ਨਾ ਕੱਦੂਕਸ ਕਰਕੇ
ਹਾਂਜੀ,
ਪਤਾ ਲੱਗਦਾ।
ਹਾਂ-ਹਾਂ ਵੈਸੇ ਕੋਫਤੇ ਵੀ ਸਵਾਦ ਲੱਗਦੇ ਨੇ,
ਵੀ ਹਾਂਜੀ ਸਹੀ ਗੱਲ ਐ।
ਉਥੇ ਵੀ ਸਮਝ ਵਿੱਚ ਐ
ਪੰਜਾਬ ਪਾਸੇ ਤਾਂ ਜ਼ਿਆਦਾ ਕਰਕੇ ਕੱਦੂ, ਜਦੋਂ ਹੁਣ ਗਰਮੀਆਂ ਚ ਸੀਜਨ ਚ ਕੱਦੂ ਜਿਆਦਾ ਘੀਆ ਇਹ ਸਾਰੀ ਚੀਜ਼ਾਂ ਆਦੀ ਐ ਹੂੰ, ਕੱਦੂ ਦੇ ਕੋਫਤੇ ਹੀ ਬਣਾ ਕੇ ਖਾਂਦੇ ਨੇ ਪੰਜਾਬ ਜ਼ਿਆਦਾ
ਉਹੀ ਐ ਔ
ਜੀ ਖਾਣਾ ਕੱਦੂ ਦੀ ਵੀ ਔਖਾ ਹੁੰਦਾ ਫੇਰ ਉਹ ਕਦੇ ਕੋਫਤੇ ਬਣਾ ਲੋ ਕਦੇ ਰਾਇਤਾ ਬਣਾਲੋ। ਕਦੇ ਪਰੋਠੇ ਬਣਾ ਲੋ ਹਨਾ।
ਕੱਦੂ ਦੀ ਸਬਜ਼ੀਆਂ ਨਾਲ ਦਹੀਂ ਵੀ ਬਣਾ ਲਓ ਲੱਸੀ ਬੜੀ ਸਵਾਦ ਲੱਗਦਾ ਨਾ ਖਾਣ ਨੂੰ ਅਸੀਂ ਤਾਂ ਜੇ ਕਦੇ ਕੁੱਛ ਪਤਾ ਨੀ ਲੱਗਿਆ ਅਸੀਂ ਤਾਂ ਮਿਰਚ ਕੁੱਟ ਲਈ ਦੀ ਐ ਤੇ ਲੱਸੀ ਨਾਲ ਹੀ ਇਨੀ ਸਵਾਦ ਲੱਗਦੀ ਐ।
ਬਹੁਤ ਵਧੀਆ ਲੱਗਦੀ ਐ ਪੰਜਾਬ ਤਾਂ ਹੁਣ ਵੀ ਆ ਹੀ ਖਾਂਦੇ ਨੇ ਮਿਰਚਾਂ ਕੁੱਟ ਲੋ ਧਨੀਆ, ਹਨਾ।
ਹਾਂਜੀ ਆਹੀ,
ਰੋਟੀ ਪਰੌਠੇ ਨਾਲ ਵੀ ਖਾ ਲੈਂਨੇ ਆ,
ਹਾਂਜੀ ਮੇਰੀ ਮੰਮੀ ਨੂੰ ਬੜਾ ਆਦਾ ਨਾ ਇਹ ਸਭ ਕੁਛ ਤੇ ਮੰਮੀ ਜਦੋਂ ਕਦੇ ਲੱਸੀ ਬਣਾ ਲਏ ਕਦੇ ਮਿਰਚ ਕੁੱਟ ਲਈ, ਤੇ ਆਹ ਸਵਾਦ ਲੱਗਦਾ, ਗਰਮੀਆਂ ਚ ਆਹੀ ਸਵਾਦ ਲੱਗਦਾ, ਮਸਾਲੇ ਵਾਲੇ ਚੌਲ ਬਣਾ ਲਏ
ਸਹੀ ਗੱਲ ਐ ਹਾਂਜੀ। ਸਵਾਦ ਚੌਲ ਤਾ ਘੱਟ ਹੀ ਖਾਂਦੇ ਨੇ ਪੰਜਾਬ ਪਾਸੇ ਤਾਂ ਚੌਲ ਦੀ ਤਾ ਮਾਤਰਾ ਬਹੁਤ ਘੱਟ ਐ ਉੱਥੇ ਉੱਥੇ ਜਿਆਦਾ ਰੋਟੀਆਂ, ਰੋਟੀ ਪਰੋਠੇ ਆਹੀ ਚੱਲਦੇ ਜਿਆਦਾਤਰ
ਹਾਂਜੀ-ਹਾਂਜੀ ਐ ਤਾ ਗੱਲ ਹੈਗਾ। ਹੋਰ ਕਿਤੇ ਘੁੰਮਣ ਨੀ ਗਏ?
ਘੁੰਮਣਾ ਹੁਣ ਦੇਖਦੇ ਹਾਂ ਅਸੀਂ ਸੋਚ ਰਹੇ ਆ ਕਿੱਥੇ ਮਤਲਬ ਬੋਂਬੇ ਮਤਲਬ ਇੱਥੇ ਪੇਕੇ ਆਏ ਮਹਾਰਾਸ਼ਟਰ ਚ ਬੋਬੇ ਜਾਣਾ ਅਸੀਂ ਉੱਥੇ ਬੀਚ ਵਗੈਰਾ ਹੈਗਾ ਨਾ ਸਮੁੰਦਰ ਵਗੈਰਾ,
ਹਾਂਜੀ-ਹਾਂਜੀ,
ਸੋਚ ਰਿਹਾ ਅਸੀ ਉੱਥੇ ਬੱਚਿਆਂ ਨੂੰ ਲੈ ਕੇ ਤੇ ਘੁੰਮਣ ਜਾਵੇ। ਨਾਲੇ ਫੇਰ ਕਿੱਦਾਂ ਹੁਣ ਛੁੱਟੀਆਂ ਥੋੜ੍ਹੀ ਰੇਗੀ ਹੁਣ ਇੱਕ ਦੋ ਤਰੀਕ ਨੂੰ ਅਸੀਂ ਜਾਣਾ ਫੇਰ ਉਹਦੇ ਬਾਅਦ ਫੇਰ ਦੇਖੋ ਕਿੱਥੇ ਟਾਈਮ ਲੱਗਦਾ ਬੱਚਿਆਂ ਦੀ ਜਦੋਂ ਪੜ੍ਹਾਈ ਸਟਾਰਟ ਹੋ ਜਾਂਦੀ ਐ ਸਕੂਲਾਂ ਫਿਰ ਕਿੱਥੇ ਜਾਣ ਨੂੰ ਹੁੰਦਾ ਕਿੱਥੇ
ਉਹ ਤਾਂ ਗੱਲ ਸਹੀ ਗੱਲ ਆ ਹੁਣ ਅਸੀਂ ਵੀ ਇਹ ਸੋਚਦੇ ਸੀ ਗੋਆ ਘੁੰਮਣ ਕੇ ਆਨੇ ਆ,
ਅੱਛਾ ਜੀ, ਗੋਆ ਦਾ ਗਰਮਾ ਬਹੁਤ ਹੈਗੀ ਐ ਉੱਥੇ ਜਾਓਗੇ ਤਾਂ ਪਰੇਸ਼ਾਨ ਇੰਨਾ ਹੋਓਗੇ ਨਾ ਤੁਸੀਂ ਬਾਹਲੀ ਗਰਮੀ ਐ ਉੱਥੇ
ਓਮੀਦ ਤਾਂ ਹੈਗੀ ਐ ਪਰ ਘੁੰਮਣ ਵੀ ਵਧੀਆ ਨਾ ਬਹੁਤ ਸੋਹਣਾ ਐ।
ਘੁੰਮਣਾ ਤੁਹਾਨੂੰ ਔਖਾ ਹੋ ਜਾਣਾ ਉੱਥੇ ਧੂੱਪ ਇੰਨੀ ਪੈਂਦੀ ਐ ਗਰਮੀ ਇੰਨੀ ਹੁੰਦੀ ਐ ਉੱਥੇ ਕਿ ਉੱਥੇ ਖਾਣਾ ਵੀ ਨੀ ਜਾਂਦਾ ਆਪਾਂ ਨੂੰ ਘੁੰਮਣਾ ਤੋਂ ਬਹੁਤ ਦੂਰ ਦੀ ਗੱਲ ਐ। ਖਾਓਗੇ ਪੀਓਗੇ ਤਾਂ ਹੀ ਐਲਰਜੀ ਹੋਗੀ ਤਾਂ ਹੀ ਆਪਾਂ ਘੁੰਮਾਂ ਫਿਰਾਂਗੇ।
ਸਹੀ ਗੱਲ ਆ ਉਹ ਤਾਂ ਹੈ।
ਸੀ ਨਾ ਗਰਮੀ ਚ ਗਏ ਸੀ ਨਾ ਸਾਨੂੰ ਪਤਾ ਕਿੰਨਾ ਸਾਡੀ ਹਾਲਤ ਖ਼ਰਾਬ ਹੋ ਗਈ ਸੀ ਨਾ ਫੇਰ ਅਸੀਂ ਸੋਚਿਆ ਕਿ ਅਸੀਂ ਦੀਵਾਲੀ ਦੇ ਬਾਅਦ ਜਿੜ ਦੀਵਾਲੀ ਦੇ ਬਾਅਦ ਥੋੜਾ ਮੌਸਮ ਚੇਂਜ ਹੋ ਜਾਂਦਾ ਹੈ ਨਾ ਉਸ ਟਾਈਮ ਥੋੜਾ ਵਧੀਆ ਜਿਹਾ ਲੱਗਦਾ ਉਹ
ਅੱਛਾ ਅੱਛਾ ਤੇ ਕਿਦੇ ਆ ਗੁਰਦੁਆਰੇ ਵੀ ਜਾਣਾ ਸੀ ਕੀ ਗੋਆ ਜਾਂ ਤਾਂ ਫਿਰ ਇੱਥੇ ਜਾਣਾ ਹਜ਼ੂਰ ਸਾਹਿਬ ਜਾ ਕੇ ਆਉਣਾ
ਹਾਜ ਹਾਂ ਹਾਜ਼ੂਰ ਸਾਹਿਬ ਤੋਂ ਬਹੁਤ ਵਧੀਆ ਉਥੇ ਉੱਥੇ ਵੀ ਚਲੋ ਗਰਮੀ ਹੈਗੀ ਪਰ ਬਹੁਤ ਵਧੀਆ ਉੱਥੇ ਗੁਰੂ ਘਰ ਤਾਂ ਜਾਓ ਗਰਮੀ ਹੋਵੇ ਜਾਂ ਠੰਡ ਹੋਵੇ
ਆਹ ਫਿਰ ਉਹੀ ਮਾਇੰਡ ਬਹੁਤ ਫਰੈਸ਼ ਹੋ ਜਾਂਦਾ ਅੱਜ ਕੱਲ ਨਾ ਟੈਮ ਟੈਮ ਨੀ ਆ ਆਪਣੇ ਲਈ ਖੁਦ ਲਈ ਫੈਮਲੀ ਲਈ ਤੇ ਬੰਦਾ ਕੁ ਗੁਰੂਦੁਆਰੇ ਜਾਵੇ ਤਾਂ ਬਹੁਤ ਸ਼ਾਂਤੀ ਮਿਲਦੀ ਆ ਐਵੇਂ ਰੈਗੂਲਰ ਗੁਰਦੁਆਰੇ ਹਾਂ ਐਵੇਂ ਰੈਗੂਲਰ ਅਸੀਂ ਗੁਰਦੁਆਰੇ ਚਲੇ ਪੰਜ ਮਿੰਟ ਵੀ ਜਾਨੇ ਸਕੂਨ ਮਿਲ ਜਾਂਦਾ
ਸੁੂਨ ਮਿਲਦਾ ਸਹੀ ਗੱਲ ਹੈ ਉਹੀ ਸੋ ਉਹੀ ਵਧੀਆ ਹੈਗਾ ਉੱਥੇ ਹੀ ਜਾਣਾ ਚਾਹੀਦਾ
ਹਾਂ ਉਹੀ ਆ ਗੱਲ ਸਹੀ ਗੱਲ ਆ
ਹੋਰ ਬਸ ਚਲੋ ਠੀਕ ਫਰ ਮੇਰੇ ਬੱਚੇ ਹੋਰ ਤ ਕਰੀ ਜਾ ਰਹੇ ਨੇ ਰੋਟੀ ਖਵਾਵਾ ਮੇਰੇ ਬੱਚੇ ਤੰਗ ਕਰੀ ਜਾ ਰੋਟੀ ਖਵਾਉਂਦੇ ਆ ਉਹਨਾ ਨੂੰ ਫਿਰ ਕਰਦੇ ਹਾਂ ਆਪਾਂ ਫਿਰ ਤੁਸੀਂ ਕਰੋ ਫਿਰ ਬਾਅਦ ਚਣੇ ਤਾਂ ਮੈਂ ਕਰਦੀ ਤੁਹਾਨੂੰ ਬਾਅਦ ਚ ਕੌਲ
ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜੀ
ਆਦ ਇੱਕ ਘੰਟੇ ਬਾਅਦ ਕਰ ਮੈਂ ਤੁਹਾਨੂੰ ਫ੍ਰਰੀ ਹੋ ਕੇ ਕੌਲ ਤੁਸੀ ਮੈਨ ਮੈਸਜ ਕਰ ਲਿਓ ਠੀਕ ਫਿਰ ਮੈਂ ਤੁਹਾਨੂੰ ਕਾਲ
ਠੀਕ ਹੈ ਜੀ ਹਾਂਜੀ ਚੰਗਾ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹਾਂਜੀ ਚਲਦੇ ਚਲਦੇ ਮੈਂ ਰਾਤੀ ਹਾਂਜੀ